ਹ
ਪਤਾ ਮੇਨ ਚੀਜ਼ ਕਿ ਮੈਨੂੰ ਕਿਉਂ ਨੀ ਬਣਾਉਣੀ ਆਉਂਦੀਆਂ ਮੈਂ ਨਾ ਨਾਲੋਂ ਨਾਲ ਰੋਟੀਆਂ ਨੀ ਬਣਾ ਪਾਉਂਦੀ ਆ।
ਅਰੇ ਵਾਹ।
ਮੈਂ ਪੂਰੀਆਂ ਪਹਿਲਾਂ ਵੇਲਦੀ ਆ ਰੋਟੀਆਂ। ਫੇਰ ਮੈਂ ਪਰੌਠੇ ਪਰੌਠੇ ਵੇਲਦੀ ਹਾਂ।
ਛੀਂ, ਛੀਂ।
ਦੇਖਦੀ ਹਾ ਇਜੀ ਨੇ ਮੈਨੂੰ ਇੰਨੀ ਟਾਈਮ। ਟਾਈਮ ਲੱਗਦਾ ਮੈਂ ਨਾਲੋ -ਨਾਲ ਨੀ ਕਰ ਪਾਉਂਦੀ ਆ।
ਆਹ ਕੀ ਗੱਲ ਹੈ, ਇਸ ਲਈ ਤੇ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ,
ਹਾਂ ਮੈਨੂੰ ਨਹੀਂ ਆਉਂਦੀ ਆ ਰੋਟੀ ਬਣਾਉਣੀ ਪਤਾ ਨੀ ਕਿੱਦਾਂ ਮੈਂ ਸਿੱਖੀ। ਸਿੱਖਾਂ ਹਜੇ ਵੀ ਮੈਨੂੰ ਸਿੱਖਣ ਦੀ ਬਹੁਤ ਜ਼ਰੂਰਤ ਆ, ਅੱਛਾ ਨਾਲੋਂ ਨਾਲ ਵੇਲ ਕੇ ਨਾਲੋਂ ਨਾਲ ਬਣਾਉਣ ਚ,
ਅੱਛਾਮੈਨੂੰ ਨੀ ਪਤਾ।
ਦੱਸ ਨਾ ਫਿਰ ਮੈਂ ਅੱਗੇ ਤੋ ਉਸ ਤਰ੍ਹਾਂ ਹੀ, ਕੋਈ ਨੀ ਮੈ ਸ਼ਾਮ ਨੂੰ ਸਿੱਖੂਗੀ, ਫੇਰ ਮੈਂ ਸ਼ਾਮ ਦੇ ਟਾਈਮ ਫਿਰ ਨਾਲੋਂ ਨਾਲ ਵਾਲਾ ਸਿੱਖਿਆ,
ਆਹੋ ਤੇ ਫਿਰ ਨਾਲ ਨਾਲ ਬਣਾ ਕੇ ਵੇਖ। ਜਲਦੀ ਬਣਦੀਆ ਕਿ ਲੇਟ ਬਣਦੀਆ ਵਾ,
ਬਿਚਾਰੀ ਵੀ ਮੂੰਹ ਛੁਪਾ ਛੁਪਾ ਕੇ ਹੱਸ ਰਹੀ ਆ ਪਤਾ ਵਾ,
ਤੇ ਹੁਣ ਕੋਈ ਕੀ? ਕਰੂਗਾ ਇਹ ਜਿ ਤੇਰੀਆਂ ਗੱਲਾਂ ਸੁਣੂਗਾ, ਇਹ ਸਭ ਤੇ ਬੱਚੇ ਸਟਾਰਟਿੰਗ ਚ ਜਿੱਦਾ ਰੋਟੀ, ਜਾ ਸਿੱਖਦੇ ਉਦੋਂ ਸ਼ਾਇਦ ਕਰਦੇ ਹੋਗੇ ਨੇ ਤੇ ਉਦੋਂ ਵੀ ਨੀ ਕਰਦੇ ਆ।
ਮੇਰੇ ਕੋਲੋ ਨਹੀਂ ਹੁੰਦਾ ਪਾ ਕੇ ਦਓ ਨਾ, ਧੂਪ ਬਹੁਤ ਤੰਗ ਕੀਤਾ ਲੈ ਲੱਗ।
ਨਹੀਂ ਉਹ ਨਾਲੋਂ ਨਾਲ ਵੇਲ ਕੇ ਤੇ ਅ ਰੋਟੀ ਬਣਾਉਣੀ ਆ, ਤੇ ਮੈਂ ਤੇ ਫੇਿਰ ਵੀ ਪਹਿਲਾਂ ਪੇੜੇ ਕਰ ਲੈ ਕੇ ਰੱਖ ਲੈਂਦੀ ਆ, ਫੇਰ ਮੈਂ ਰੋਟੀ ਬਣਾਉਂਦੀ ਆ। ਤੇ ਤੂੰ ਤੇ ਹੋਰ ਬੇਹਾਨੇ ਕਿ ਪੁੂਰੀਆਂ ਵੇਲ ਕੇ ਸੇਕ ਕੇ ਰੱਖ ਲੈਂਦੀ ਆ, ਪਹਿਲਾਂ ਫੇਰ ਕਰਦੀ ਆ।
ਤੇ ਸੁਣ ਹੱਸੀ ਵੀ ਤੁਹਾਨੂੰ ਇੱਕ ਘੰਟਾ ਲੱਗਦਾ ਵਾ ਉਹ ਵੀ ਤੇ ਵੇਖ ਇੱਕ ਘੰਟਾ, ਘੰਟਾ ਲਗਾਉਂਦੀ ਹਾ ਮੈਂ ਆਹ। ਖੇਖਣ ਕਰਨ।
ਤੂੰ ਖਾਲੀ। ਪੇੜੇ ਕਰ ਲਿਆ ਕਰ ਪੈਹਿਲੋ ਸਾਰੇ ਜਿੰਨੀ ਵੀ ਤੈਨੂੰ ਰੋਟੀ ਬਣਾਣੀ ਆ, ਫਿਰ ਨਾਲੋਂ ਨਾਲ ਵੇਲ ਕੇ ਬਣਾਇਆ ਕਰ। ਓਦਾਂ ਤੇ ਓਦਾਂ‌‌ ‌ ਚ ਹੀ ਰੋਟੀਆਂ ਖ਼ਰਾਬ ਵੀ ਹੁੰਦੀਆਂ ਵਾ ਵੇਲ ਆ ਹਾਂ। ਓਦਾਂ ਤੇ ਪੇੜੇ ਵੀ ਨਈ ਕਰਕੇ ਰੱਖਣੇ ਚਾਈਦੇ ਆ, ਓਦਾਂ ਵੀ ਖਰਾਬ ਹੁੰਦੀ ਆ, ਵਾ, ਲੇਕਿਨ ਫਿਰ ਵੀ ਪੇੜੇ ਤੇ ਕਰਕੇ- ਰੱਖ ਲੈਂਦੇ ਆ ਤੇ ਓਦਾਂ ਤੇ ਬੋਤ ਖਰਾਬ ਹੁੰਦੀਆਂ ਲੇਕਿਨ ਰੋਟੀਆਂ ਵੇਲ ਕੇ।
ਕੋਸ਼ਿਸ਼ ਕਰੂੰਗੀ ਫੇਰ ਹੁਣ ਏਸ ਵਰੀ ਫੇਰ ਇੱਕ ਕਿੱਲੋ ਗੈਸ ਭਰਾ ਲੈਣਾ ਨਾ ਇੱਕ- ਇੱਕ ਕਿੱਲੋ ਗੈਸ ਭਰਾ-ਭਰਾ ਕੇ। ਕੀ ਕਹਿਣਾ ਵਾ ਮੈ?
ਅਹ ਹਾਂ ਠੀਕ ਆ।
ਕੁਜ- ਕੁਜ ਜਿੱਦਾਂ ਹੁਣ ਪਤਾ ਇੱਕ ਦਿਨ ਨਾ ਪਟਲ ਦੀ ਸਬਜ਼ੀ ਬਣਾਈ। ਇੰਨੀ ਖਰਾਬ ਬਣੀ ਨਾ ਇੰਡਕਸ਼ਨ ਚ ਨਾ ਬਸ- ਪਟਲ ਪੁੱਜੇ ਈ ਨੀ ਸੀ ਮੇਰੇ ਹੁਣ ਓ, ਤਾਂ ਸਿਆਪਾਂ ਮੈਂ ਲੈ ਲਿਆ ਸੀ ਬਣਾਉਣ ਦਾ। ਸਾਰੇ ਪਟਲ ਕੱਚੇ ਕਿਤੇ ਦਾੰਦ ਨਾਲ ਚਬਾ -ਚਬਾ ਕੇ ਖਾਧੇ, ਇਤਰਾਂ ਦੀ ਬਣੀ ਸੀ। ਤੇ ਫੇਰ ਓ ਵੀ ਕੈਂਦਾ, ਕਿ ਤੂੰ ਫਰਾਈ ਕਰ ਲੈਣੀ ਚਾਈਦੀ ਸੀ ਗੈਸ ਤੇ। ਮੈਂ ਕਿਆ ਮੈਂ- ਸੋਚਿਆ ਨਈ ਕਰਾਂ ਤੇ ਆਹ ਹੋਇਆ ਮੇਰੇ ਨਾਲ। ਇਸ ਇਕ- ਇੱਕ ਕਿੱਲੋ ਭਰਾ ਵਗੇਰਾ- ਪਿਆ ਕਰੂੰਗੀ, ਕੀ ਕਰਨਾ? ਨਈ ਕੈ ਰੀ ਏ। ਕੀ ਚੱਲ ਰੋਟੀ ਖਾਈਏ, ਮੈਂ ਕਿਆ ਹੁਣ ਗੱਲ ਕਰ ਰੀ ਆਂ ਤੇ ਆਹ ਗੱਲ ਖ਼ਤਮ ਕਰਕੇ ਈ- ਖਾਂਦੀ ਆਂ। ਫੇਰ ਖਾ ਕੇ ਫੇਰ ਫੋਨ ਕਰੂੰਗੀ ਤੈਨੂੰ ਗੱਲਾਂ ਬਾਤਾਂ ਕਰਾਂਗੇ ਅੱਜ।
ਮੇਰੀ ਵੀ ਕੁੜੀ ਨਾਉਨ ਡੀ ਆ, ਨਾਉਗੀ ਤੇ ਫੇਰ ਆਪਾਂ ਰੋਟੀ ਖਾਣੀ ਆ। ਮੀਂਹ ਚ ਨਾਉਣ - ਚਾ ਆਂਟੀ ਆ। ਬਦਨ ਏਨਾ ਹੋਇਆ ਵਾ ਤੇ ਕਿਤੇ ਕੱਪੜੇ ਪਾਏ ਬਿਨਾ ਵੇਹੜੇ 'ਚ ਨਉਣ ਡੀ ਆ। ‌
ਸੁਣ ਨਾ ਤੇ ਮੀਂਹ ਤੇ ਓਨਾ ਜਾਦਾ ਨੀ ਆਉਣ ਡਿਆ, ਹਲਕਾ ਹਲਕਾ ਵਾ।
ਚਾਮਾਸੇ 'ਚ ਈ ਨਉਣ ਡੀ ਆ।
ਏ ਭਗਵਾਨ ਏਨੇ ਤੇ ਗਿੱਲੀ ਵੀ ਨੀ ਹੋਣਾ ਤੇ ਸਾਬਣ ਵੀ ਨੀ ਲੱਗਣਾ। ਵੇਹੜੇ' ਚ ਪੈਪ- ਨਈ ਏਸੇ ਲਈ ਕੈਂਦੇ ਆਪਣਾ ਘਰ ਤੇ ਹੱਗ -ਹੱਗ ਭਰ।
ਤੇ ਕਰਦੀ ਆ ਵਾ ਓ ਬੂਹੇ ਗਾੜੀ ਸੁਸੂ ਸੁਸੂ ਕਰ ਲੈਂਦੀ ਆ ਵਾਂ। ਹੋਰ ਕੀ ਦੱਸਦਾ ਡੈਡੀ ਦੀ ਗੱਡੀ ਦਾ- ਥੱਲੇ ਵਾੜ ਦਿੰਦੀਆਂ ਸਾਰਾ ਫੂ-ਫੂ।
ਹਾ ਹਾ ਹਾ -ਜੇੜੀ ਏਨੀ ਪੂਜਾ। ਜੇੜੀ ਏਨੀ ਪੂਜਾ ਕਰਦਾ ਵਾ।
ਜਾਦਾ ਫੈਦਾ ਵੀਆ ਓ ਚੱਕੇ ਦੇ ਥੱਲੇ ਠੀਕ ਜਾ ਕੇ ਵੜਦਾ ਸੂਸੂ।
ਛਡ ਮਾਲਕ ਦਾ ਟੈਂਪੂ ਜੋ ਵੀ ਹੋਣਾ ਮਾਲਕ ਤੇ ਅਸਰ ਪੈਣਾ।
ਹੀ ਹੁ
ਹਾਂ ਚੱਲ ਆਜਾ ਰੋਟੀ ਖਾਈਏ ਹਾਂ ਮੈਨੂੰ ਵੀ- ਨਾ ਕੁਝ ਖਾਣ ਦਾ ਮਨ ਕਰ ਰਿਆ ਨਾ ਪੁੱਛਣ ਦੀ ਗੱਲ ਨੀ ਖੀਰ ਖਾਣੀਆ। ਸੋਚਿਆ ਖੀਰ ਬਣਾਵਾ। ਖੀਰ ਪੂੜੀ ਖਾਣ ਦਾ ਬੜਾ ਮਨ ਆ ਸਾਵਨ ਵੀ ਨ ਚੜਿਆ ਤੇ ਮੈ- ਖੀਰ ਪੁੜੀਆਂ ਖਾਣ ਦਾ ਮਨ ਕਰਦਾ ਵਾ। ਖੀਰ ਪੂੜੀ, ਸੇਬ ਪੂੜੀ ਕੀ ਹੁੰਦਾ ਵਾ?
ਤੂੰ ਤਾਂ ਕੈਣ ਡੀ ਸੇਵ ਪੂੜੀ। ਕੁਛ ਬਾਰਿਸ਼ 'ਚ ਤੇ ਚੰਗਾ ਚੰਗਾ- ਓਏ!
ਏਕ ਤਾਂ ਨਾ ਏਦਾ ਪਾਪਾ ਨਾ ਇਕਦਮ ਪੂੜੀਆਂ ਪਾੜੀਆਂ ਪਸੰਦ ਨੀ- ਕਰਦਾ ਵਾ। ਹੁਣ ਇੱਕ ਕੰਮ ਕਰਨਾ ਇੱਕ ਦਿਨ ਆਲੂ ਬੜੀਆਂ ਦੀ ਸਬਜ਼ੀ ਜਾਂ ਆਲੂ ਦੀ ਸਬ- ਸਬਜ਼ੀ ਬਣਾਉਂਗੀ ਤੇ ਫੇਰ ਨਾ ਕੈ ਦੂਗੀ ਕਿ ਤੂੰ ਤੋਂ ਰੋਟੀ- ਏ ਅਲਾਂ ਈ ਨੀ ਪੂੜੀਆਂ ਬਣਾਣੀਆਂ।
ਹਾਂ ਓਨੂੰ ਤਾਂ ਪਤਾ। ਕਦੀ ਕਦੀ ਮੈਂ ਇਹਨਾਂ ਨੂੰ ਸਵੇਰੇ ਪੂੜੀ ਵੀ ਬਣਾ ਕੇ ਦਿੰਦੀ ਇੱਕ ਦਿਨ ਸੱਤੂ ਵਾਲੀ ਪੂੜੀਆਂ ਬਣਾ ਕੇ ਦਿੱਤੀਆਂ ਸੀਂ।
ਪੁੱਤ ਖਾਂਦਾ ਨੀ ਹੈ, ਸਭ ਤੇ ਫਿਰ ਮੈਨੂੰ ਵੀ ਲੰਚ ਬਣਾਉਣ ਦਾ ਮਨ ਨੀ ਕਰਦਾ। ਤੇ ਇੱਕ ਬੰਦਾ ਨਹੀਂ ਖਾਣ ਡੀਆ ਵਾ ਫੇਰ ਅੱਡ ਅੱਡ ਬਣਦਾ, ਇੱਕ ਜਾਣੇ ਨੂੰ ਰੋਟੀਆਂ ਪਕਾ ਕੇ ਦੋ ਇੱਕ ਜਾਣਾ ਨੂੰ ਪੂੜੀਆ ਕੱਢ ਕੇ ਦਿਓ।
ਉਹੀ ਤੇ ਉਹ ਤਾਂ ਗੱਲ ਆ ਉਹੀ ਚੰਗਾ ਨੀ ਲੱਗਦਾ ਵਾ।
ਬੰਦੇ ਬੁੰਦੇ ਆ ਕਿ ਸਭ ਚੀਜ਼ਾਂ ਖਾ ਪੀ ਲੈਂਦੇ ਆ।
ਇਹਨਾਂ ਨੇ ਕੁੱਝ ਖਾਣਾ ਹੀ ਨੀ, ਤੇ ਅਲੱਗ- ਅਲੱਗ ਬਣਾਉਣ ਦਾ ਵੀ ਮਨ ਨੀ ਕਰਦਾ।
ਹੂੰ। ਥੱਕਦਾ ਨੀ ਹੈ, ਬੰਦਾ ਇੰਨਾ ਕੰਮ ਕਿੱਥੋਂ ਕਰੂਗਾ ਮੈਂ ਨਾ ਰੈਸਪੀ, ਸਿੱਖ ਲਈ ਆ
ਕਿਦਾਂ
ਜਿੱਦਾਂ, ਸੇਮ ਨਾਨ ਬਣਾਈ ਦੀਆਂ ਵਾ ਨਾ ਮੈਂ ਸਿੱਖੀ ਜਿਸ ਤਰ੍ਹਾਂ ਨਾਨ ਬਣਦੀ ਹੈ, ਸੇਮ ਭਠੂਰੇ ਵੀ ਉੱਸ ਤਰ੍ਹਾਂ ਬਣਦੇ ਆ, ਬਸ ਫਰਕ ਇਹ ਰਹਿ ਜਾਂਦਾ ਵਾ ਨਾ ਕਿ ਨਾਨ ਨੂੰ, ਸੇਕੀ ਦਾ ਵਾ‌
ਬਠੂਰੇ ਨੂੰ ਫਰਾਈ, ਤੇ ਮੇਰਾ ਵੀ ਮੈਂਦਾਂ ਪਿਆ ਵਾ, ਮੈਂ ਵੀ ਸੋਚ ਚੰਡੀ ਸੇ ਬਣਾਉਗੀ, ਇੱਕ ਦਿਨ ਕਾਬਲੀ ਚਣੇ ਬਣਾ ਕੇ, ਉਹ ਬਣਾਉਂਗੀ ਕੀ ਕਰਨਾ ਵਾ, ਬਸ ਉਹੀ ਨਾ, ਮੈਦੇ ਚ ਦਹੀਂ ਨੂੰ, ਗੁਨ ਲੈਣਾ ਵਾ ਔਰ, ਇਸ਼ਟ ਪਾ ਲੈਣਾ ਵਾ
ਤੇ ਹੁਣ ਤੂੰ, ਕਿੱਥੋਂ ਲੱਭਦੀ ਫ਼ਰੇਗੀ ਤੂੰ, ਇਹਨੂੰ ਪਾ ਲਈ ਮੈਂ ਤੇ ਇਹਨੂੰ ਪਾ ਦਿੰਦੀ ਹੁੰਦੀ ਆ।
ਆਟੇ ਉੱਤੇ ਭਠੂਰੇ ਬਣ ਜੂ ਗੇ
ਹਾਂ ਇਨੂੰ ਪਾ ਦੀ, ਹੋਰ ਵੇਖੀਏ ਅਗਰ ਮਨ ਕਰੂਗਾ, ਤੇ ਪਾਣੀ ਨਾ ਗੁੰਨ ਸਕਏ ਤੇ ਪਾਣੀ ਨਾ ਗੁੰਨੀ ਕਹਿੰਦੇ ਦੁੱਧ ਅੱਦਾਂ ਵੀ, ਤੇ ਹੋਰ ਵਧੀਆ ਰਹਿੰਦੇ ਆ‌
ਲੇ ਕਿ ਠੇਲੇ ਵਾਲੇ ਕਿਹੜੇ ਦੁੱਧ ਨਾਲ ਗੁੰਉਦੇ ਹੋਣੇ ਆ
ਥੈਲੇ ਵਾਲੇ ਨਈ ਬਣਦੇ ਘਰ ਚ, ਤੇ ਬੰਦਾ ਸੋਚਦਾ ਨਾ ਸਵਾਦ ਬਣਾ ਵਾ
ਇੱਥੇ, ਇੰਨਾ ਖਰਚਾ ਵੀ ਹੋਣਾ ਥੋੜਾ ਜਿਹਾ ਦਹੀਂ ਮੈਂ ਵੀਹ ਰੁਪਏ ਵਾਲਾ ਦਹੀਂ, ਮੰਗਾ ਕੇ ਉਹਦੇ ਚ ਗੁੰਨ ਕੇ ਬਣਾ ਲੈਣੇ ਆ।
ਮਵੀ ਤੇ ਜਦੋਂ ਬਣਾਏ ਸੀ। ਤੇਵਹ ਵਾਲਾ, ਦਹੀਂ ਮੰਗਾਈ ਦਾ ਵਾ ਪਰ ਕਿੰਨਾ ਬੰਦਾ ਦਹੀਂ ਨਹੀਂ ਪਾ ਦੇਂਦਾ, ਇੱਕ ਦਿਨ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਪਤਾ ਇਹਨਾਂ ਦੇ ਡੇਲਿਆ ਚ, ਕੀ ਵੜਿਆ ਵਾ
ਐ ਉਠਾ ਲੈ ਕੇ ਚੱਲ ਕੇ
ਕਿੰਨਾ, ਰੋ ਰਿਹਾ ਵਾ ਬਾਬੂ ਸਨਮਾ, ਮੈਨੂੰ ਛੱਡ ਦੋ ਮਿੰਟ
ਤੈਨੂੰ ਕੀ ਹੋਇਆ, ਰੋਣ ਲੱਗ ਗਿਆ ਵਾ
ਉੱਠ ਗਿਆ ਪਤਾ ਨੀ ਕਿਸ ਤਰ੍ਹਾਂ ਨੀਂਦ ਚੋ ਨੀਂਦ ਚੋ ਉੱਠ ਗਿਆ
ਉੱਠ ਗਿਆ ਵਾ ਹੁਣੇ ਫਿਰ ਚੁੱਕ ਸੁ
ਦੋ ਮਿੰਟ ਚੁੱਕ, ਮੈਂ ਚੁੱਕ ਵੀ ਨਾ ਤੁਰੰਤ ਛੋਟੇ ਕੇਵੇਂ ਮੈਂ ਗੋਦੀ ਚੁੱਕੂਗੀ, ਫੇਰ ਰੋਟੀ -ਰੁਟੀ ਖਾਂਦੀ ਆ ਫੇਰ ਮੈਂ ਦੁੱਧ -ਦਧ ਪਿਆਉਂਗੀ
ਨਾਸ਼ਤਾ, ਪਾਣੀ ਕੀਤਾ ਸੀ ਇਹਨੇ? ।
ਖਾ ਨਹੀਂ ਰਿਹਾ ਸੀ, ਇੱਕ ਤਾਂ ਉਹ ਵੀ ਆਈ ਹੋ, ਹਾਂ ਇੱਕ ਤਾਂ ਉਹ ਵੀ ਆਈ ਹੋਈ
ਅੱਛਾ, ਉਹ ਆਈ ਸੀ ਤਾਂ ਹੀ, ਉਹਨੇ ਮੇਰੇ ਨੂੰ ਫੋਨ ਕੀਤਾ ਸੀ। । ਸਵੇਰੇ ਦੇ, ਥੋੜੇ ਦਿਨ ਪਹਿਲਾਂ ਮੈਨੂੰ, ਉਹਨੇ ਫੋਨ ਕੀਤਾ ਸੀ ਮੁੰਡੇ ਨੇ ਉਹਦੇ ਠੀਕ।
ਤੈਨੂੰ ਵੀ ਕਰਤਾ ਸੀ ਫੋਨ, ਮੈਂਨੂੰ ਤੇ ਕੀਤਾ ਹੋਣਾ
ਫੋਮ ਦਾ ਪੁੱਛਣ ਡੀਆ ਫੋਮ ਭਰ ਲਿਆ, ਕਿ ਨਹੀਂ ਭਰ ਲਿਆ
ਹੋ ਸਕਦਾ ਮੈਂ ਪਤਾ ਨਈ, ਮੈਨੂੰ ਪਤਾ ਲੱਗਿਆ ਹਰਨੇਕ ਦਾ ਵੀ ਤੇ ਕੱਲ ਜਾਊਂਗੀ, ਮੈਂ ਜਮਾ ਜੁਮਾ ਕਰਕੇ ਆਊਂਗੀ‌।
ਮੈਂ ਤੇ ਚੰਗੇ, ਬਹੁਤ ਦੱਸਣਾ ਸੀ। ਕਿ, ਤਿੰਨ- ਚਾਰ ਦਿਨ ਬਾਅਦ ਫੋਨ ਕਰਕੇ, ਪੁੱਛਣ ਦਾ ਕੋਈ ਮਤਲਬ, ਹੈ ਲੇਕਿਨ ਮੈਂ ਭਾਂਡੇ -ਪੁਡੇ ਮਾਂਝ ਛੱਡੀ ਸੀ, ਇਸ ਮੈਂ ਕੁਛ ਨਈ ਬੋਲਿਆ, ਕੋਈ ਗੱਲ ਨਈ ਕੀਤੀ ਮੈਂ ਕਿਹਾ, ਹਾਂ ਭਰ ਲਿਆ ਮੈਂ ਬਸ ਰੱਖ ਠੰਡੀ ਆ
ਰਹਿਣ ਦੇ, ਸਭ ਕੁਝ ਜਰੂਰੀ ਨਈ ਹੁੰਦਾ ਕਿ, ਸਭ ਗੱਲਾਂ ਦਾ ਜਵਾਬ ਦੇਣਾ ਜ਼ਰੂਰੀ ਹੁੰਦਾ ਵਾ, ਹੁਣ ਇਹ ਵੀ ਚਾਤਨ ਹਾਂ ਭਰ ਲਿਆ, ਰੱਖ ਲਿਆ ਤੇ ਓਚ ਵੀ ਸਮਝ ਗਿਆ ਹੋਣਾ ਕਿ ਚਾਰ ਦਿਨ ਬਾਦ ਤੂੰ ਫੋਨ ਕਰੇਆ ਫਿਰ। ਚੰਡਾ ਜਦੋਂ ਮੰਗ
ਤੇ ਨਈ ਲੇਕਿਨ ਮੈਂ ਬੋਲਨਾ ਹੀ ਓਨੂੰ ਕਿ ਤੂੰ ਤ ਤੇਨੂੰ ਤੇ ਫੋਨ ਕੀਤੇ ਨੂੰ ਮੈਨੂੰ ਚਾਰ ਦਿਨ ਹੋ ਗਏ ਤੇ ਅੱਜ ਤੂੰ ਫੋਨ ਕਰ ਕੇ ਪੁੱਛਣ ਡਿਐਂ ਤੇ ਏਦਾਂ ਤਾਂ ਓਈ ਮਤਲਬ ਹੋਣਾ ਕਿ ਪਾਰਲੇ ਫੇਰ ਈ ਫੋਨ ਕਰਦੇ ਆਂ।
ਹਾਂ, ਮੈਂ ਵੀ ਹਰਏਕ ਦਾ ਭਰਨਾ ਸੀ। ਓ ਕੈਣ ਡਏ ਸੀ ਮੇਰਾ ਤੂੰ ਭਰਦੇ ਤੇ ਮੈਂ ਕਿਆ ਮੈਨੂੰ ਤੇ ਔਂਦਾ ਨੀ ਆ ਤੇ ਸਾਡੀ ਵਾਲੀ ਨੇ ਤੇ ਆਪ ਈ ਭਰ-ਭੁਰ ਦਿੱਤੇ ਹੀ।
ਔਣ ਵਾਲਾ ਕੋਛ ਹੈ ਈ ਨੀ ਆ ਉੱਥੇ ਬਸ ਏੱਕ ਈ ਕੋਲਮ ਭਰਨਾ ਵਾ, ਸਭ ਤੋਂ ਨੀਚੇ ਵਾਲਾ।
ਛੇ ਵਾਲੇ ਸੀ ਓਦੇ ਘਰ ਵਾਲੇਆਂ ਨੇ ਥੋੜਾ ਭਰੇਆ ਨਾਮ-ਨੂਮ। ਤੇ ਕਿਐ ਮੈਂ ਕਿਆ ਠੀਕ ਐ ਤੇਰੀ ਬੀ ਐਲ ਓ ਨੂੰ ਜਾ ਕੇ, ਮੈਂ ਪੁੱਛ ਕੇ, ਭਰ ਕੇ ਤੇ ਓਥੇ ਈ ਜਮਾਂ ਕਰ ਦੂੰਗੀ। ਕੇਂਦਾ ਠੀਕ ਐ। ਤੇ ਅੱਜ ਜਾਣਾ ਹੀ ਤੇ ਮੰਮੀ ਤੇ ਆਪਣਾ ਫੇਰ ਜਦੋਂ ਮੰਮੀ ਨੂੰ ਨਿਕਲਣਾ ਹੁੰਦਾ ਫੇਰ ਮੰਮੀ ਨੀ ਨਾ ਵੇਖਦੀ ਕਿਹੇ ਨੂੰ ਕੀ ਕੰਮ ਏਆ, ਨਈ ਆ। ਤੇ ਮੰਮੀ ਫੇਰ ਚੱਲੇ ਗੀ ਤੇ ਹੁਣ ਮੈਂ ਏਨੂੰ ਕਿਆ ਕੱਲ ਤੂੰ ਚੱਲੀ ਮੇਰੇ ਨਾਲ ਗਿਆਰਾਂ, ਸਾਢੇ ਗਿਆਰਾਂ ਵਜੇ ਤੇ ਏਧਰੋਂ ਦੀ ਨਿਕਲ ਕੇ
ਸਿਰਫ ਓ ਨੀਚੇ ਵਾਲਾ ਕੋਲਮ ਈ ਭਰਨਾ ਵਾ ਹੋਰ ਉੱਚ ਭਰਨ ਦਾ ਵੀ ਕੋੱਛ ਜਿਆਦਾ ਨੀ ਐ। ਬੋਤ ਥੋੜਾ ਜਾ ਈ ਭਰਨਾ ਵਾ। ਏੱਕ ਦੋ ਈ ਲੈਨਾ
ਸੁਬੂ ਨੂੰ ਪਟਕ-ਪਟਕ ਦੇ ਰੇਐ, ਸੁਬੂ ਨੂੰ। ਓਨੇ ਸੁੱਸੂ ਕਰਤਾ ਵਾ ਕੁਰਸੀ ਤੇ, ਤੇ ਓਨੇ ਸੁਸੂ ਕਰਤਾ ਓਦੇ ਉੱਤੇ ਨਾ ਇਸੀ ਲੀਏ।
ਕੇਦੇ ਉੱਤੇ ਕੀਤਾ ਵਾ? ਮਾਸੀ ਤੇ?
ਹਾਂ, ਮਾਸੀ ਤੇ ਸੁ ਆਪੇ ਸੋੱਕ ਜੁਗਾ ਏਦਾਂ ਈ। ਹਾਂ ਮੰਜੇ ਤੇ ਮ ਕੁਰਸੀ ਤੇ ਪਟਕਤਾ ਵਾ। ਹਜੇ ਹੋਰ ਕਰੀ ਜਾਂਦਾ ਵਾ। ਕਿਤੇ ਏੱਕ ਤੇ ਏਦਾ ਵੀ ਨਾ ਬਰਸਾਤਾ ਤੇ ਅਲੱਗ ਈ ਆ ਵੇਖ ਅਰੇ ਮੈਨੂੰ ਕਿਐ ਵੇਖਦੀ ਏਨੂੰ ਕੇਂਦੀ ਏ ਪੈਹੇ ਦਉਗੀ ਦਾਹ ਰਪਈਏ ਦਾ ਵੇਖਦੀ ਹਾਂ ਹੱਗਿਸ ਮੰਗਵਾਂਦ, ਅਰੇ ਇੱਕ ਪੋਟੀ ਵੀ ਕਰਦਾ ਹੱਗਿਸ ਪਦ ਨੀ ਫੇਰ ਏਨੇ ਪੋਟੀ-ਪੁਟੀ ਕਰ ਦੇਣੀ ਆ।
ਕਿ ਠੰਡ 'ਚ ਬਾਰਿਸ਼ 'ਚ ਏਦਾਂ ਈ ਗਿੱਲਾ ਹੁੰਦਾ ਰਵੈ ਹੋਣਾ ਮੁੰਡਾ।
ਤੈਨੂੰ ਪਤਾ ਐ ਕਿਉਂ ਜਿੰਨੀਆਂ ਪੈਂਟਾਂ ਸੀ ਨਾ ਏਦੇ ਬਾਬੂ ਦੀਆਂ ਸਭ ਗੰਦੀਆਂ ਸੀ। ਸਭ ਧੋਤੀਆਂ ਹੋਈਆਂ ਵਾ। ਏਦੇ ਕੱਪੜੇ ਤੱਕ ਬਾਰ ਹਜੇ ਪੋਣ ਤਾਂ ਸਮਝ ਨੀ ਓ ਆ ਰਿਐ ਕਿ ਕਿੱਦਾਂ ਪਾਵਾਂ ਮੀਂਅ ਵਰ ਰਿਐ ਬਾਰ। ਛੱਤ ਤੇ ਕੱਪੜੇ ਪੌਣੇ ਹੀ। ਥੱਲੇ ਜਗ੍ਹਾ ਨੀ ਆ। ਕੀ ਕਰਾਂ, ਕੋਈ ਸਮਝ ਨੀ। ਬੱਤੀ ਹੁੰਦੀ ਤੇ ਡਰਾਏਰ 'ਚ ਘਮਾ ਦੇਣੇ ਹੀ ਏੱਕ ਰਾਊਂਡ, ਓ ਵੀ ਨੀ ਘਮਾ ਸਕਦੇ। ਰੋਟੀ ਖਾਣ ਲੱਗੇ?
ਹਾਂ, ਹੁਣੇ ਖਾਉਂਗੇ।
ਅੱਛਾ, ਆਲੂ ਵੜੀਆਂ ਸੋਣ ਕੇ ਤੇ ਮੈਨੂੰ ਵੀ ਖਾਣ ਦਾ ਮਨ ਕਰ ਰੇਆ ਵਾ।
ਤੇਂਦੀ ਨਈ ਬਣਾਈ ਸੀ ਤੇ ਸੋਚਿਆ ਅੱਜ ਬਣਾ ਲੈਂਦੀ। ਏਦੇ ਪਾਪਾ ਇੱਕ ਦਿਨ ਕੈਂਦਾ ਆਂਡੇ 'ਚੋਂ ਅ ਨੀ ਫਿਸ਼ ਵਾਂਗੂ ਆਂਡੇ ਨੂੰ ਬਣਾ ਕੇ ਸਬਜ਼ੀ 'ਚ ਪਾ ਕੇ
ਤੇ ਪਾ ਕੇ ਤਰੀ
ਹਾਂ, ਬੋਅ ਵਾਲਾ ਕੈਂਦਾ ਸੀ ਪਲਾ ਮੈਂ ਤੇ ਕਿਆ ਮੈਨੂੰ ਨਈ ਔਂਦਾ ਵਾ ਓਦਾਂ ਦਾ ਬਨੌਣਾ। ਮੈਂ ਨੀ ਬਨੌਣਾ।
ਕੁਛ ਨੀ ਕਰਨਾ ਹੁੰਦਾ ਵਾ ਸਾਰੇ ਆਂ ਨੂੰ ਤੋੜ ਕੇ ਨਾ ਪਲਾਸਟਿਕ ਚ ਪਾ ਲਾ। ਪਲਾਸਟਿਕ ਚ ਪਾ ਕੇ ਕੋਈ ਵੀ ਗਰਮ ਪ ਗਰਮ ਪਾਣੀ ਕਰ ਲਾ ਕੜਾਹੀ ਤੇ ਕਰ ਲਾ ਕੁਛ ਵੀ ਕਿਤੇ ਵੀ ਕਰ ਲਾ ਤੁ ਸੁੱਟ ਦੇ ਉਹ ਜੰਮ ਜਾਣਾ ਫੇਰ ਉਹਨੂੰ ਕੱਟ ਲਾ ਫੇਰ ਪਾ ਦੇ
ਮੈਂ ਤੇ ਆਂਡੇ ਨੀ ਨਾ ਖਾਂਦੀ ਆ
ਤੇ ਤੂ ਖਾਂਦੀ ਨੀ ਤੁ ਦੂਸਰਿਆਂ ਨੂੰ ਵੀ ਦੇਣਾ ਚੱਲ ਅਹੀ ਵੀ ਰੋਟੀ ਖਾ ਲੈਂਦੇ ਨਾ ਫੇਰ ਫੋਨ ਕਰੂਗੀ